ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਹੋ ਹਾਂਜੀ ਵਧੀਆ
ਹੋਰ ਕਰ ਪ ਹੋਣਾ ਸਭ ਠੀਕ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਹਾਂਜੀ ਹਾਂਜੀ
ਹਾਂਜੀ ਹਾਂਜੀ
ਹੈਲੋ ਹਾਂਜੀ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਪਾਣੀ ਦੇ ਬਾਰੇ ਵੀ ਪਾਣੀ ਨੂੰ ਕਿੱਦਾਂ ਯੂਜ ਕਰਨਾ ਚਾਹੀਦਾ ਹੈ ਨਾ ਜਿੱਦਾਂ ਪਾਣੀ ਸਾਡੀ ਜ਼ਿੰਦਗੀ ਚ ਸਾਡਾ ਜੀਵਨ ਹੀ ਹੈਗਾ ਪਾਣੀ ਨਾ ਜਿੱਧਰ ਅਸੀਂ ਰਸੋਈ ਚ ਰੋਟੀ ਬਣਾਉਦੇ ਹਾਂ ਆਟਾ ਮਿਲਦੇ ਹਾਂ ਸਬਜ਼ੀ ਬਣਾ ਉਂਦੇ ਹਾਂ ਸਭ ਪਾਣੀ ਯੂਜ ਹੁੰਦਾ ਕਹਿੰਦੇ ਪਾਣੀ ਬਹੁਤ ਜ਼ਿਆਦਾ ਜ਼ਰੂਰੀ ਹੈਗਾ
ਹਾਂਜੀ
ਕਿ ਉਹਨੂੰ ਪੇੜ ਪੌਦੇੇ ਲਾਉਦੇ ਨੇ ਖੇਤੀਬੜੀ ਕਰਦੇ ਨੇ ਪਾਣੀ ਪੀਣਾ ਥੋੜ੍ਹਾ ਹੋ ਸਕਦਾ ਪਾਣੀ ਸਾਨੂੰ ਮਿਲਦਾ ਤਾਂ ਹੀ ਅਸੀਂ ਇਹਨੂੰ ਉਸ ਹਿਸਾਬ ਨਾਲ ਯੂਜ ਕਰਨਾ ਚਾਹੀਦਾ ਜਿੱਦਾਂ ਹੁਣ ਲੋਕੀ ਪਾਣੀ ਟੂਟੀਆਂ ਖੋਲ ਕੇ ਰੱਖ ਦਿੰਦੇ ਨੇ ਰੋਡ ਦੇ ਦਿੰਦੇ ਨੇ ਰੋਡ ਦੇ ਦਿੰਦੇ ਨੇ
ਹਾਂਜੀ ਹਾਂਜੀ
ਪਾਣੀ ਦਾ ਯੂਜ ਸ ਇਸ ਤਰ੍ਹਾਂ ਕਰਨਾ ਚਾਹੀਦਾ
ਹਾਂਜੀ ਹਾਂਜੀ ਉਹ ਤੇ ਹੈ ਹੀ ਹੈ ਜੀ ਹਾਂਜੀ ਸਰੀਰ ਨੂੰ ਸਵਸਥ ਰੱਖਣਾ ਚਾਹੀ ਜੀਵਤ
ਹ ਨਿੰਦਾ ਸਾਨੂੰ ਤਰਤੀ ਸੀ ਸਿਰਫ ਤੈਨੂੰ ਸ ਹਾਂਜੀ ਹਾਂਜੀ ਜ ਧਰਤੀ ਸਾਨੂੰ ਤ ਤਿੰਨ ਪਰਸੈਂਟ ਪਾਣੀ ਮਿਲੀ ਹੈ ਸਾਨੂੰ ਸਿਰਫ
ਹਾਂਜੀ ਹ
ਇਸ ਕਰਕੇ ਜਿੱਦਾਂ ਜੀਵ ਜੰਤੂਆਂ ਨੂੰ ਵੀ ਪਾਣੀ ਦੀ ਲੋੜ ਹੁੰਦੀ ਹੈ ਜਿੱਦਾਂ ਜਿਨਾਂ ਨੇ ਬੀ ਹਉੁੰਦੀ ਹੈ ਉਹਨਾਂ ਦੀ ਪਾਣੀ ਪਿਆਣਾ ਹੁੰਦਾ ਹੈ ਕਿ ਜਿੱਦਾਂ ਅਸੀਂ ਨਾਨਦੇ ਹਾਂ ਨਉਣ ਦੇ ਟਾਈਮ ਸਾਨੂੰ ਪਾਣੀਨਾ ਯੂਜ ਕਰੋ ਕਿ ਜਿੰਨਾ ਅਸੀਂ ਨਾ ਲਈਏ ਪਾਣੀ ਵੇਸਟ ਨਹੀਂੀ ਕਰਨਾ ਚਾਹੀਦਾ ੀ ਕ ਨਹੀਂ
ਹਾਂਜੀ ਹਾਂਜੀ
ਪਾਣੀ ਜਿੱਦਾਂ ਕਿ ਅਸੀਂ ਰੋਟੀ ਰੋਟੀ ਬਣਾਉਂਦੇ ਹਾਂ ਪੀਣ ਵਾਸਤੇ ਸਾਡੇ ਅੰਦਰ ਪਾਣੀ ਜਾਏਗਾ ਤਾਂ ਹੀ ਸਾਡਾ ਸਰੀਰ ਠੀਕ ਰਹਿੰਦਾ ਨਾ ਪਾਣੀ ਬਿਨਾਂ ਸਾਡੇ ਰੋਟੀ ਵੀ ਨਹੀਂੀ ਪਚਦੀ ਪਾਣੀ ਬਿਨਾਂ ਰੋਟੀ ਵੀ ਨੀ ਪਜਦੀ
ਪਾਣੀ ਬਹੁਤ ਜ਼ਰੂਰੀ ਹੈ ਅੱਜ ਕੱਲ ਦੇ ਟਾਈਮ ਤੇ ਪਾ ਜੀ ਹਾਂ ਸਾਨੂੰ ਹਰ ਇੱਕ ਚੀਜ਼ ਚਾਹੀਦਾ ਹੈ ਪਾਣੀ ਵਗ਼ੈਰਾ ਸਾਡੀ ਜ਼ਿੰਦਗੀ ਨੀ ਹੈ ਪਾਣੀ ਤਾਂ ਸਾਡੇ ਬਹੁਤ ਫ਼ਾਇਦੇਮੰਦ ਚੀਜ਼ ਹੈ ਮਤਲਬ ਹੁਣ ਤੁਹਾਨੂੰ ਥ ਤੁਹਾਨੂੰ ਕਿਵੇਂ ਵੀ ਐਕਸਰਸਾਇਜ ਵ ਕੁਛ ਵੀ ਕਰਕੇ ਆਉਂਦੇ ਉਸ ਤੋ ਬਾਦ ਤੁਸੀਂ ਪਾਣੀ- ਪਾਣੀ ਪੀਂਦੇ ਓ ਕੀ ਸਾਨੂੰ ਪਾਣੀ ਦੀ ਲੋੜ ਐ। ਸਾਡੇ ਅੰਦਰ ਪਾਣੀ ਦੀ ਕਮੀ ਏ। ਇਸ ਲਈ ਡਾਕਟਰ ਵੀ ਕੇਂਦੇ ਨੇ ਜਾਦਾ ਤੋਂ ਜਾਦਾ ਪਾਣੀ ਪੀਓ।
ਜਿਦਾਂ ਸਵੇਰੇ ਸਵੇਰੇ ਉੱਠਣੇ ਆ ਸਭ। ਤਾਂ ਪੈਲੇ ਸਾਨੂੰ ਪਾਣੀ ਪੀਣਾ ਚਾਈਦਾ। ਜਿਨਾ ਕਿ ਸਾਡੇ ਅੰਦਰ ਦੀ ਸਾਰੀ ਗੰਦਗੀ ਬਾਰ ਆ ਜਾਂਦੀ ਗਰਮ ਪਾਣੀ ਨਾਲ ਨਾ। ਗਰਮ ਪਾਣੀ ਪੀਣਾ ਚਾਈਦਾ ਸਾਨੂੰ। ਏਦੇ ਨਾਲ ਸਾਡਾ ਸਰੀਰ ਵੀ ਠੀਕ ਰੇਂਦਾ। ਪਾਣੀ ਤਾਂ ਬੋਤ ਜ਼ਰੂਰੀ ਐ, ਆਪਣੀ ਜ਼ਿੰਦਗੀ 'ਚ।
ਹਾਂਜੀ -ਪਾਣੀ ਏ ਨੀ ਕਿ ਸਾਡੀ ਲਾਈਫ ਵਿੱਚ- ਜ਼ਰੂਰੀ ਐ ਮਤਲਬ ਹੋਰ ਪਾਸੇ ਵੀ ਬੋਤ ਜ਼ਰੂਰੀ ਐ। ਹੁਣ ਤੁਸੀਂ ਮਲਬ- ਕਿੱਸੇ ਜੀਵ ਜੰਤੂ ਨੂੰ ਦੇਖ ਲੋ। ਮਛਲੀ ਨੂੰ ਦੇਖ ਲੋ ਮਲਬ ਪਾਣੀ ਵਗੈਰ- ਤੋਂ ਰੈ ਨੀ ਸਕਦੀ। ਅਸੀਂ ਓਨੂੰ ਬਾਰ ਕੱਢ ਦਾਂਗੇ ਓ ਨਾਲ ਈ ਮਰ ਜਏਗੀ।
ਹੂੰ ਉਨਾਂ ਪਾਣੀ- ਪਾਣੀ ਜੀਵਨ ਈ ਪਾਣੀ ਏ ਨਾ।
ਹਾਂਜੀ -ਹਾਂਜੀ -ਹਾਂਜੀ।
ਤਦ ਕਰਕੇ।
ਜੇ ਕੋਈ ਵੀ ਜੀਵ ਜੰਤੂ ਜਿਨੂੰ ਪਿਆਸ ਲੱਗੀ ਹੋਵੇ। ਕੋਈ ਜੇ ਤਲਾਅ ਦੇ ਬਾਰੇ ਕੋਈ ਨੇੜੇ ਤੇੜੇ ਹੋਣਗੇ ਓ- ਤ ਤਲਾ ਕੋ ਜਾਣਗੇ ਪਾਣੀ ਪੀਣਾ ਸੀ। ਵੀ ਸਾਨੂੰ ਕਿਸੇ ਤਰ੍ਹਾਂ ਪਾਣੀ ਮਿਲ ਜਾਏ।
ਹਾਂਜੀ ਹੁਣ ਜਿੱਦਾਂ ਸਾਡਾ ਸਰੀਰ ਪੰਜ ਤੱਤਾਂ ਦਾ ਬਣਿਆ। ਸਾਨੂੰ ਹਵਾ ਦੀ ਵੀ ਲੋੜ ਏ। ਪਾਣੀ ਦੀ ਵੀ ਲੋੜ ਏ।
ਹਾਂਜੀ -ਹਾਂਜੀ ਹਾਂਜੀ -ਹਾਂਜੀ। ਸਾਰੀ ਚੀਜ਼ ਅਸੀ ਲੋੜ ਆਉਂਦੀ ਆ। ਪਾਣੀ ਦੀ ਤੇ ਹੁਣ ਤੁਸੀਂ ਖੇਤੀ- ਖੇਤੀਬਾੜੀ ਹੀ ਲਾ ਲੋ ਮਲਬ ਕੋਈ ਪੇੜ ਪੌਦੇ ਉਗਾਏ ਓਦੇ ਲਈ ਸਾਨੂੰ ਪਾਣੀ ਦੀ ਲੋੜ ਪਏਗੀ। ਪਾਣੀ ਨੀ ਹੋਏਗਾ ਅਸੀਂ ਖੇਤੀਬਾੜੀ ਚ ਕਿਵੇਂ ਪਾਣੀ ਪਾ ਲਾਂਗੇ। ਤੇ ਕਿਵੇਂ ਕੋਈ ਚੀਜ਼ ਉਗਾ ਲਾਂਗੇ। ਹਰ ਇੱਕ ਚੀਜ਼ ਹੈਗੀ ਐ ਫੈਕਟਰੀਆਂ ਤੋਂ ਓ ਲਾ ਲੋ। ' ਜਿਵੇਂ ਫੈਕਟਰੀਆਂ 'ਚ ਵੀ ਕੋਈ ਅਗਰ ਕੋਈ ਫੈਕਟਰੀ ਫਸਲਾਂ ਵਾਲੀ ਐ। ਜਾਂ ਕੋਈ ਦਵਾਈਆਂ ਵਾਲੀ ਫੈਕਟਰੀ ਐ। ਤੇ ਉਦੇ 'ਚ ਪਾਣੀ ਦੀ ਲੋੜ ਪੈਂਦੀ ਐ।
ਹਾਂਜੀ ਜੀ ਜਿੱਦਾਂ ਕਿਲ ਸੀ ਐ ਕੀ ਕੇਂਦੇ ਨੇ - ਕੀ ਕਹਿਣ ਲਗੀ ਸੀ ਮੈਂ।
ਹੁਣ ਤੁਸੀਂ ਪਾਣੀ ਲਈ ਅ ਬਿਜਲੀ ਤੇ ਲਾ ਲਓ। ਜੇ ਪਾਣੀ ਜਿੱਥੇ ਹੋਏਗਾ ਓਥੇ ਹੀ ਬਿਜਲੀ ਉਤਪੰਨ ਹੋ ਸਕਦੀ ਐ। ਓਥੋਂ ਹੀ ਸਾਨੂੰ ਕਰੰਟ ਮਿਲੇਗਾ। ਓਥੋਂ ਹੀ ਬਿਜਲੀ ਆਏਗੀ।
ਹਾਂਜੀ
ਜੇ ਪਾਣੀ ਨੀ ਹੋਏਗਾ ਸਾਨੂੰ ਬਿਜਲੀ ਵੀ ਨੀ ਮਿਲੇਗੀ।
ਜਿੱਦਾਂ ਕਿੱਥੇ ਅੱਗ ਉੱਗ ਲੱਗ ਜਾਏ। ਪਾਣੀ ਨਾਲ ਭਜਾਈ ਜਾ ਸਕਦੀ ਏ ਨਾ।
ਹਾਂ ਪਾਣੀ ਬਹੁਤ ਜਰੂਰੀ ਚੀਜ ਏ।
ਹੂੰ ਜਿੱਦਾਂ ਪੇੜ ਪੌਦੇੇ ਲਾਣੇ ਹਨ। ਕਿਸਾਨਾਂ ਨੇ ਫਸਲਾਂ- ਫਸਲਾਂ ਉਗਾਣੀਆਂ ਹਨ ਤੇ ਪਾਣੀ ਬਿਨਾਂ ਥੋੜ੍ਹਾ ਨਾ ਕੰਮ ਹੁੰਦਾ। ਕੰਮ ਪਾਣੀ ਬਿਨਾ ਹੀ ਹੁੰਦਾ ਪਾਣੀ ਬਿਨਾਂ ਦੇ ਬਿਨਾ ਕੰਮ ਹੀ ਨਹੀ ਹੈਗਾ ਕੋਈ ਉਹ ਜਿੱਦਾਂ ਅਸੀਂ ਕੱਪੜੇ ਧੋਨੇ ਆਂ, , ਭਾਂਡੇ ਮਾਂਜਨੇ ਹੋ ਗਏ, ਰੋਟੀ ਬਣਾਣੀ, ਆਟਾ- ਉਟਾ ਮਲਣਾ ਹੋਵੇ ਨਾ।
ਹਾਂਜੀ ਹਾਂਜੀ ਹਾਂਜੀ ਇਹ ਕਹਿ ਹੁੰਦਾ ਨਾ ਕਿ ਪਾਣੀ ਆਪਾਂ ਕਿ ਕਿੱਥੇ ਯੂਜ ਕਰ ਸਕਦੇ ਆਂ। ਔਰ ਇੱਕ ਪਾਣੀ ਐ ਹੁੰਦਾ ਹੈ ਤੇ ਕਿੱਥੇ ਯੂਜ ਨਈ ਕਰ ਸਕਦੇ। ਜਿੱਥ ਸਾਨੂੰ ਦਿੱਕਤ ਹੋ ਸਕਦੀ ਐ ਪਾਣੀ ਨਾ ਜਿਵੇਂ ਇਲੈਕਟ੍ਰਿਕ ਸ਼ੋਰਟ ਵਗੈਰਾ ਹੋ ਗਏ। ਕਿੱਥੇ ਲਾਈਟ ਵਗੈਰਾ ਲੱਗੀ ਆ ਓਥੇ ਪਾਣੀ ਰੋੜ ਜੇ ਤੁਆਨੂੰ ਪਤਾ ਕਰੰਟ ਵੱਜਦਾ।
ਹੂੰ ਪਾਣੀ ਦੀ ਇੱਕ ਇੱਕ ਬੂੰਦ ਸਾਡੇ ' ਲਈ ਜ਼ਰੂਰੀ ਆ।
ਹਾਂਜੀ ਹਾਂਜੀ ਪਾ ਹਾਂ ਮਲਬ ਹਰ ਇੱਕ ਚੀਜ਼ ਲੀ ਪਾਣੀ ਯੂਜ ਹੁੰਦਾ ਅਜ ਕੱਲ ਤੇ। ਪਾਣੀ ਵਗੈਰਾ ਕੋਈ ਹੈ ਈ ਨੀ ਸਿਸਟਮ। ਪਾਣੀ ਹੋਏਗਾ ਅਸੀਂ ਕੋਈ ਕੰਮ ਤਾਂ ਹੀ ਕਰ ਸਕਨੇ ਆਂ।
ਪਾਣੀ ਸਾਡੀ ਜ਼ਿੰਦਗੀ ਹੈਗੀ ਏ ਇੱਕ ਤੇ ਇੱਕ ਸਾਬ ਨਾਲ।
ਜੀ ਮਲਬ ਪਾਰਕ ਵਗੈਰਾ 'ਚ ਈ ਲਾ ਲੋ। ਜਿਵੇਂ ਸਵੇਰੇ ਸਵੇਰੇ ਸੈਰ ਕਰਨ ਜਾਈ ਲੋ- ਜਾਂਦੇ ਨੇ ਓਥੇ ਕਿਵੇਂ ਪਾਣੀ ਪਾਇਆ ਹੁੰਦਾ ਏ ਘਾਹ ਉੱਤੇ। ਓਈ ਠੰਢੀ ਠੰਡੀ ਹਵਾ ਦਿੰਦੇ ਨੇ ਸਾਨੂੰ।
ਹੁਣ ਜਿੱਦਾਂ ਕਿ ਬ ਬਾਰਿਸ਼ ਬਾਰਿਸ਼ ਪੈੱਦੀ ਹੈ ਸਾਡਾ ਮੌਸਮ ਠੀਕ ਹੋ ਜਾਂਦਾ ਮੀਂਹ ਪੈਂਦਾ ਉਹਦੇ ਨਾਲ ਪਾਣੀ ਪੈਂਦਾ ਨਾ
ਹਾਂਜੀ ਹਾਂਜੀ ਬਰਸਾਤ ਹੀ ਆ ਰਹੀ ਮਤਲਬ ਪਾਣੀ ਆ ਰਿਹਾ ਵ ਹਾਂਜੀ ਹਾਂਜੀ ਹੂੰ
ਪਾਣੀ ਬਹੁਤ ਚੀਜ਼ਾਂ ਜਿੱਦਾਂ ਪਾਣੀ ਸਾਨੂੰ ਮਿਲਦਾ ਤੇ ਨਹਿਰਾਂ ਤੋਂ ਹੀ ਹੈ ਨਹਿਰਾਂ ਤੋਂ ਹੋ ਗਿਆ ਸਮੁੰਦਰਾਂ ਤੋਂ ਹੋ ਗਿਆ ਹਾਂਜੀ ਹਾਂਜੀ
ਸਾਨੂੰ ਉਹਨਾਂ ਨੂੰ ਵੀ ਕਹਿਣਾ ਚਾਹੀਦਾ ਕਿ ਪਾਣੀ ਵੇਸਟ ਨਹੀਂ ਕਰਨਾ ਚਾਹੀਦਾ ਅੱਜ ਕੱਲ੍ਹ ਕਿਉਂਕਿ ਪਾਣੀ ਸਾਡੇ ਬਹੁਤ ਜ਼ਰੂਰੀ ਹੈ ਕਈ ਐਵੇਂ ਪਾਣੀ ਵਗਦਾ ਛੱਡ ਦਿੰਦੇ ਨੇ ਕਿ ਇਹਂ ਚਲੋ ਆ ਰਿਹਾ ਟੂਟੀ ਕਈਆਂ ਦੀ ਵਗਦੀ ਵੀ ਰਹਿੰਦੀ ਹੈਵੇੈਂ ਟੂਟੀ ਵੀ ਕਈਆਂ ਦੇ ਪਾਣੀ ਪਿੱਛੋਂ ਹੀ ਆ ਰਿਹਾ ਹੁੰਦੈ ਕਈਆਂ ਦਾ ਮੋਟਰ ਨਾਲ ਆਂਦਾ ਜੇ ਇੱਕ ਦਿਨ ਪਾਣੀ ਨਾ ਆਏ ਸਾਡੇ ਘਰ ਚ ਸਾਡੇ ਘਰ ਕਿਵੇਂ ਹੋ ਜਾਂਦਾ
ਪਾਣੀ ਜਿੱਦਾਂ ਕਿ ਉਹਨਾ ਹਾਂਜੀ ਹਾਂਜੀ ਹਾਂਜੀ ਹਾਂਜੀ ਪਾਣੀ ਜਿੱਦਾਂ ਕਿ ਇੱਕ ਹੁੰਦਾ ਹੈ ਫਿਲਟਰ ਵਾਲਾ ਫਿਲਟਰ ਵਾਲਾ ਪਾਣੀ ਤੇ ਸਾਨੂੰ ਨੁਕਸਾਨ ਹੀ ਦੇਵੇਗਾ ਉਹ ਸਾਡੇ ਅੰਦਰ ਦੇ ਕੀਟਾਣੂ ਏਦਾਂ ਦੇ ਕਈ ਹੈਗੇ ਨੇ ਜਿਹੜੇ ਨਹੀਂ ਮਾਰਦਾ
ਹਾਂਜੀ ਹਾਂਜੀ ਹਾਂਜੀ
ਸਿੰਪਲ ਪਾਣੀ ਕਿਵੇਂ ਮੋਟਰ ਵਾਲਾ ਤੇ ਸਾਨੂੰ ਜਿਹੜੇ ਜੋ ਕੀਟਾਣੂ ਉਹਨ ਨੇ ਮਾਰਨੇ ਨੇ ਖਰਾਬ ਨੇ ਜਿਹੜੇ ਉਹ ਤੇ ਮਾਰੇ ਗਏ ਨਾ
ਹਾਂਜੀ ਹਾਂਜੀ ਨਹੀਂ ਫਿਲਟਰ ਵੀ ਤਾਂ ਵੀ ਬੰਦਾ ਯੂਜ ਕਰਦਾ ਕੀ ਹੁਣ ਤੁਸੀਂ ਪਾਣੀ ਜਿਵੇਂ ਗੰਦੇ ਆ ਰਹੇ ਨੇ ਅੱਜ ਕੱਲ੍ਹ ਪਿੱਛੋਂ ਤੇ ਉਹਨੂੰ ਫਿਲਟਰ ਸਾਫ਼ ਕਰਦਾ ਹੈ ਕਈ ਕਹਿੰਦੇ ਫਿਲਟਰ ਸਾਫ਼ ਕਰਦੈ ਕਈ ਕਹਿੰਦੇ ਉਬਾਲ ਕੇ ਪਾਣੀ ਪੀ ਲੋ ਜੇ
ਹਾਂਜੀ ਕਈ ਕਹਿੰਦੇ ਨੇ ਗੋਡੇ ਖਰਾਬ ਕਰਦਾ ਕਈਆਂ ਵੀ ਕਹਿੰਦੇ ਨੇ ਗੋਡੇ ਖਰਾਬ ਕਰਦਾ ਹੁਣ ਸਾਡੇ ਪਾਸੇ ਤਾਂ ਬਹੁਤ ਪਾਣੀ ਹੈ ਜਦੋਂ ਮੋਟਰ ਚਲਾਓ ਉਦੋਂ ਪਾਣੀ ਆ ਜਾਂਦੈ ਬਾਕੀ ਰਾਜਸਥਾਨ ਜਾਓ ਨਾ ਹਾਂਜੀ ਰਾਜਸਥਾਨ ਜਾਓ ਨਾ ਤੇ ਇੰਨੀ ਦਿੱਕਤ ਹੈ ਪਾਣੀ ਉੱਥੇ ਦੇ ਖੂਆ ਖੂ ਖੂਹੇ 'ਚ ਪਾਣੀ ਭਰਦੇ ਨੇ ਲੋਕ
ਹਾਂਜੀ ਹਾਂਜੀ
ਉੱਥੇ ਤੇ ਪਾਣੀ ਬਹੁਤ ਕੀਮਤੀ ਐ ਸਾਡੇ ਤੇ ਜਦੋਂ ਮਰੀ ਮਰਜ਼ੀ ਮੋਟਰ
ਉਹੀ ਉਹੀ ਕਹਿੰਦੇ ਨਾ ਵੀ ਜਿਨਾਂ ਕੋਲ ਪਾਣੀ ਨਹੀਂ ਹੁੰਦਾ ਉਹ ਕਿੰਨੇ ਪੇਸ਼ਾਨ ਹੁੰਦੇ ਨੇ ਜਿਹਨਾਂ ਕੋਲ ਹੁੰਦੈ ਉਹ ਵੇਸਟ ਵਗੈਰਾ ਕਰਦੇ ਨੇ ਪਾਣੀ ਨੂੰ ਐਵੇਂ ਟੂਟੀਆਂ ਵਗਦੀਆਂ ਹੁੰਦੀਆਂ ਕਈ ਜਿਵੇਂ ਦੇਖ ਕੇ ਵੀ ਕਈ ਬੰਦ ਨੀ ਕਰਦਾ ਉਹ ਟੂਟੀ ਵੀ ਟੂਈ ਵਗਰੀ ਏ ਤੇ ਬੰਦ ਕਰਦੀ ਏ ਜਿਹਨਾਂ ਕੋਲ ਨਹੀਂ ਪਾਣੀ ਪਹੁੰਚਦਾ ਉਹਨਾਂ ਨੂੰ ਪੁੱਛੋ ਕਿ ਸਾਨੂੰ ਕੀ ਦਿੱਕਤ ਹੈ ਪਾਣੀ ਦੀ
ਹਾਂਜੀ ਹੁਣ ਜਿੱਦਾਂ ਬੰਦਾ ਥੱਕਿਆ ਹੁੰਦਾ ਸੈਰ ਸੂਲ ਕਰਕੇ ਜਾਂ ਕੋਈ ਥਕਾ ਯੋਗਾ ਯੋਗਾ ਕਰਕੇ ਆਂਦੈ। ਤੇ ਪਾਣੀ ਪੀ ਕੇ ਉਹਦਾ ਸਰੀਰ ਬਿਲਕੁਲ ਠੀਕ ਰਹਿੰਦੈ, ਗਰਮ ਪਾਣੀ ਪੀਣਾ ਬਹੁਤ ਜ਼ਰੂਰੀ ਹੈ
ਹਾਂਜੀ ਸਾਨੂੰ ਸਰੀਰ ਨੂੰ ਘੱਟੋ ਘੱਟ ਪੰਜ ਲੀਟਰ ਪਾਣੀ ਪੀਣਾ ਚਾਹੀਦੈ ਸਾਡਾ
ਹਾਂਜੀ ਹਾਂਜੀ ਸਾਡੀ ਸਾਰੀ ਬਿਮਾਰੀਆਂ ਖਤਮ ਹੋ ਜਾਂਦੀਆਂ ਪਾਣੀ ਪੀਣ ਨਾਲ ਜਿੰਨਾ ਪਾਣੀ ਪੀਵਾਂਗੇ ਜਿੱਦਾਂ ਕਿਸੇ ਨੂੰ ਪੱਥਰੀ ਹੋਏ ਜਿੰਨਾ ਪਾਣੀ ਪੀਏਗਾ ਓਨੀ ਪੱਥਰੀ ਉਹਦੀ ਖਤਮ ਹੋ ਜਾਏਗੀ
ਉਹੀ ਹੈ ਨਾ ਮਤਬ ਜੇ ਜੇ ਜਿਹੜਾ ਪਾਣੀ ਨਹੀਂ ਪੀਂਦਾ ਉਹ ਨੂੰ ਬਿਮਾਰੀਆਂ ਹੀ ਬਣਦੀਆਂ ਨੇ
ਹਾਂਜੀ ਪਾਣੀ ਜਿੰਨਾ ਪੀਣ ਵਾਲ ਬਿਮਾਰੀਆਂ ਉਹਨੀਆਂ ਅੰਦਰੋਂ ਖ਼ਤਮ ਹੋ ਜਾਏਗੀਆਂ ਜਿਹੜੇ ਪਾਣੀ ਨੀਂ ਪੀਂਦੇ ਉਹਨੂੰ ਬਿਮਾਰੀਆਂ ਲੱਗੀਆਂ ਹੋਈਆਂ ਹਾਂ ਜੀ ਨਿੰਬੂ ਨਿੰਬੂ ਪਾਣੀ ਗਰਮੀ ਹੋ ਗਿਆ ਨਿੰਬੂ ਪਾਣੀ ਪੀ ਲੈਂਦਾ ਬੰਦਾ ਬਣਾ ਕੇ ਬਹੁਤ ਚੀਜ਼ਾਂ ਨੇ ਹਾਂਜੀ
ਮਤਲਬ ਪਾਣੀ ਨੇ ਤਾਂ ਆਪਾਂ ਕੁਛ ਵੀ ਯੂਜ ਕਰ ਸਕਦੇ ਹਾਂ ਪਾਣੀ ਚ ਤਾਂ ਆਪਾਂ ਕੁੱਛ ਵੀ ਪਾ ਸਕ ਦੇ ਹਾਂ ਹੁਣ ਤੁਸੀਂ ਗੁੰਦਕਤੀਰਾ ਹੀ ਲੈਲੋ ਕੁੱਛ ਵਗੈਰਾ ਮਤਲਬ ਪਾਣੀ ਚੀਨੀ ਵਗੈਰਾ ਖੋਲ ਕੇ ਉਹਦੇ ਵਿੱਚ ਪਾ ਕੇ ਪੀ ਲੋਓ ਮਤਲਬ ਪਾਣੀ ਹੈ ਨਾ ਜਿਹੜਾ ਮੇਨ ਸਾਨੂੰ ਦੇ ਮਤਲਬ ਜਿ ਸਾਨੂੰ ਲੋੜ ਹੈਗੀ ਹੈ
ਹਾਂਜੀ ਹਾਂਜੀ ਹੁਣ ਤੇ ਚਾਹ ਚੂ ਬਣਾਣੀ ਹੋਏ ਤੇ ਉਹਦੇ ਚ ਅਸੀਂ ਪਾਣੀ ਪਾਉਂਦੇ ਹਾਂ ਦੁੱਧ ਵਿੱਚ ਪਾਣੀ ਬੰਦਾ ਪਾ ਦਿੰਦਾ ਕਿਸੇ ਤ ਕਹਿੰਦੀ ਦੁੱਧ ਵੀ ਪਾਣੀ ਹੈਗਾ ਸ ਮਨ ਲਓ ਵੀ ਸਾਡੇ ਆਸਤੇ ਵਧੀਐ ਦੁੱਧ ਵੀ ਉਹ ਵੀ ਬੱਚਿਆਂ ਨੂੰ ਦੇਣਾ ਚਾਹੀਦਾ ਪੀਣਾ ਚਾਹੀਦੈ ਆ ਵੀ ਬੰਦੇ ਨੂੰ ਪਾਣੀ ਬਹੁਤ ਜ਼ਿਆਦਾ ਇੰਪੋਰਟੈਂਟ ਹੈਗਾ
ਹਾਂਜੀ, ਜਿੱਥੇ ਜਾਏ ਬੰਦਾ ਪਾਣੀ ਦੀ ਲੋੜ ਹੈ ਈ ਐ ਤੁਸੀਂ ਉਹਨੁ ਟਰੈਵਲਰ ਤੇ ਦੇਖ ਲੋ ਅਗਰ ਤੁਹਾਨੂੰ ਪਾਣੀ ਨੀ ਨਜਰ ਆਏਗਾ ਅਸੀਂ ਪਾਣੀ ਲੱਭਾਂਗੇ। ਤੇ ਕਿਥੋਂ ਪਾਣੀ ਮਿਲ ਜੇ ਸਾਨੂੰ ਅਸੀਂ ਪਾਣੀ ਪੀਏ। ਵੀ ਸਾਨੂੰ ਕਿਵੇਂ ਦੀ ਤਲਪ ਲਾ ਦਿੰਦਾ ਉਹ ਪਾਣੀ ਜਦੋਂ ਪਾਣੀ ਨਈ ਮਿਲਦਾ ਸਾਨੂੰ।
ਪਾਣੀ ਜਿੰਨਾ ਅਸੀਂ ਪਾਣੀ
ਅਸੀਂ ਸੋਚਦੇ ਆ ਬਈ ਸਾਨੂੰ ਕਿਸੇ ਤਰ੍ਹਾਂ ਕਿਸ ਤੋਂ ਵੀ ਪਾਣੀ ਮਿਲ ਜਾਏ ਬਸ ਪੀਣਾ ਸੀ।
ਕਿਸੇ ਤਾਂ ਮਿਨੀ ਪਿਆ ਹੋ ਇਹੋ ਜਾ ਬੰਦਾ ਕਹਿੰਦਾ ਫਟਾਫਟ ਪਾਣੀ ਮਿਲ ਜਾਏ ਸਾਨੁ, ਪਾਣੀ ਹਾਂਜੀ।
ਬੱਚੇ ਪਿਆਸੇ ਹੁੰਦੇ ਨੇ, ਤਾਂਈ ਤੇ ਬੰਦਾ ਸਕੂਲ ਚ ਵਾਟਰ ਬੋਟਲ ਨਾਲ ਦਿੰਦਾ ਜਾਂ ਬੱਚਾ ਪਾਣੀ ਪੀ ਲੇਗਾ। ਪਾਣੀ ਬਗੈਰ ਤਾਂ ਕੋਈ ਹੈ ਈ ਨੀ।
ਹਾਂਜੀ, ਸਾਡੇ ਹਾਂਜੀ ਸਾਡੇ ਸਰੀਰ ਚ ਪਾਣੀ ਹੀ ਜੈਦਾ ਹੈਗਾ। ਕਿਉਂਕਿ ਅਸੀਂ ਪਾ ਪੀਵਾਂਗੇ ਸਾਡਾ ਸਰੀਰ ਬਿਲਕੁਲ ਠੀਕ ਰਹੇਗਾ ਜੇੜੇ ਬੰਦੇ ਪਾਣੀ ਨੀ ਪੀਂਦੇ ਉਨਾ ਨੂੰ ਪਤਾ ਕਿੰਨੀ-ਕਿੰਨੀ ਬਿਮਾਰੀ ਲਗ ਠਕਦੇ ਵਿਟਾਮਿਨ ਡੀ ਖਤਮ ਹੋ ਜਾਂਦਾ ਕਿਸੇ ਨੂੰ ਕੁਛ ਹੋ ਜਾਂਦੈ, ਕਿਸੇ ਨੂੰ ਕੁਛ ਹੋ ਜਾਂਦੈ। ਪਾਣੀ ਪੀਣਾ ਤਾਂ ਬਹੁਤ ਜਰੂਰੀ, ਡਾਕਟਰ ਵੀ ਕੈਂਦੇ ਨੇ ਕਮ ਸੇ ਕਮ ਦਸ ਗਲਾਸ ਤੁਸੀਂ ਪਾਣੀ ਦੇ ਦਿਨ ਦੇ ਪੀਓ।
ਹਾਂਜੀ-ਹਾਂਜੀ, ਹੁਨ ਜਿਵੇ ਕਿਸੇ ਨੂੰ ਪਿੰਪਲਸ ਵਗੈਰਾ ਨਿਕਲਦੇ ਹੁੰਦੇ ਆ ਮੳ ਮੂੰਹ ਤੇ। ਕਹਿੰਦੇ ਨੇ ਡਾਕਟਰਸ, ਕਿ ਉਹਨਾ ਨੂੰ ਵੱਧ ਤੋਂ ਵੱਧ ਪਾਣੀ ਪੀਣਾ ਚਾਈਦਾ, ਹਾਂਜੀ, ਉਹਦੇ ਨਾਲ ਪਾਣੀ ਨਾਲ ਮੂੰਹ ਸਾਫ਼ ਹੋ ਜਾਂਦਾ ਇੱਕਦਮ। ਪਰ ਅੱਜ ਕੱਲ ਦੇ ਬੱਚੇ, ਜਿਵੇਂ ਅੱਜ ਕੱਲ ਦੇ, ਹਾਂ ਜੀ ਜੇ ਅੱਜ ਕੱਲ੍ਹ ਦੀ ਜਨਰੇਸ਼ਨ ਆ ਰਈ ਆ, ਉਹਨਾ ਨੂੰ ਇੰਨਾ ਟਾਈਮ ਈ ਨਈ ਕਿ ਅਸੀਂ ਪਾਣੀ ਪੂਣੀ ਪੀ ਲਿਏ। ਪਰ ਜਿਨਾ ਦੇਖਲੋ ਜੇੜੇ ਯੰਗ ਬੱਚੇ ਹੋ ਰਏ ਨੇ ਅੱਜ-ਕੱਲ ਦੇ। ਤੇ ਉਹਨਾਂ ਦੇ ਫਿੰਗ ਮੂੰਹ ਤੇ ਕਿੰਨੇ ਪਿੰਪਲਸ ਵਗੈਰਾ ਹੈਗੇ ਨੇ। ਹਾਂਜੀ।
ਪਾਣੀ ਨੀ ਪੀਂਦੇ ਨਾ, ਪਾਣੀ ਦੀ, ਪਾਣੀ ਦੀ ਕਮੀ ਹੁੰਦੀ ਐ ਤਦ ਕਰਕੇ ਮੂਹ ਸਾਰਾ ਖ਼ਰਾਬ ਹੋ ਜਾਂਦਾ ਉਨਾਂ ਦਾ, ਚਿੜਚਿੜਾ ਪਣ ਰਹਿੰਦਾ ਉਹਨਾਂ ਚ ਬੀਜ ਸਾਡਾ ਮੂੰਹ ਕਿਓ ਖਰਾਬ ਹੋਯਾ, ਐ ਨੀ ਪਤਾ ਅਸੀ ਪਾਣੀ ਨੀ ਪੀਂਦੇ ਤਦ ਕਰਕੇ। ਪਾਣੀ ਤੇ ਬਹੁਤ ਜਿਆਦਾ ਜਰੂਰੀ ਐ।
ਹਾਂਜੀ-ਹਾਂਜੀ।
ਓਈਤੇ ਨੈਰਾਂ ਨੂਰਾਂ ਚ ਜਿੱਦਾਂ ਪਾਣੀ ਸਾਫ਼ ਸੁਥਰੇ ਈ ਹੁੰਦੇ ਨੇ, ਸਾਡੇ ਤੇ ਸਾਫ ਈ ਪਾਣੀ ਆਂਦੇ ਨੇ, ਜੈਦਾ ਗੰਦਾ ਤੇ ਆਂਦਾ ਈ ਨੀ।
ਹਾਂਜੀ-ਹਾਂਜੀ ਹੁਣ ਕ ਕੋਈ ਗ ਗਾਵਂ ਵਾਲੇ ਹੁੰਦੇ ਨੇ। ਔ ਨੈਰਾਂ ਕੋਲ ਈ ਬੈ ਕੇ, ਕੱਪੜੇ ਧੋ ਲੈਂਦੇ ਨੇ। ਸਭ ਕੁੱਛ ਧੋ ਲੈਂਦੇ, ਉਹਨਾਂ ਨੂੰ ਇਹ ਚੀਜ਼ ਨੀ ਪਤਾ ਕਿ ਅਸੀਂ ਕਿੰਨਾ ਗੰ ਬਣਾ ਰੇ ਆ, ਹੂੰ। ਹਾਂਜੀ-ਹਾਂਜੀ, ਪਹਿਲੇ ਤਾਂ ਇਹੀ ਕੁਛ ਈ ਕਰਦੇ ਸੀ ਪੁਰਾਣੇ ਜੇੜੇ ਅਸੀ, ਉਹ ਤੇ ਘਾਟ ਤੇ ਜਾ ਕੇ ਹੀ ਕੱਪੜੇ ਧੋਂਦੇ ਕਰਦੇ ਸੀ, ਪਾਣੀ ਪੂਣੀ ਭਰ
ਹਾਂਜੀ, ਹਾਂਜੀ, ਪਹਿਲੇ ਪਾਣੀ ਬਹੁਤ ਘੱਟ ਆਂਦਾ ਸੀ ਨਾ, ਤਾਂ ਵੈਲਊ ਸੀ ਅੱਜ ਕੱਲ ਪਾਣੀ ਜਦੋਂ ਮੋਟਰ ਚਾਓ ਉਦੋਂ ਆ ਜਾਂਦਾ, ਤਦ ਕਰਕੇ ਇਹਂਦੀ ਵੈਲਊ ਸਮਝਦੇ ਨੀ ਬੰਦੇ। ਜਿੰਨਾ ਰੁੜਦਾ ਰੁੜੀ ਜਾਏ।
ਹਾਂਜੀ ਚਲੋ ਠੀਕ ਐ, ਚੰਗਾ ਲੱਗਿਆ ਤੁਆਡੇ ਨਾਲ ਗੱਲ ਕਰਕੇ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ